ਹੈਲੋ, ਹਾਂਜੀ ਸਤ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਠੀਕ ਹੋ।
ਹਾਂਜੀ ਵਧੀਆ ਤੁਸੀਂ ਸੁਣਾਓ।
ਵਧੀਆ ਹੋਰ ਕੀ ਕਰਦੇ।
ਹੋਰ, ਬਸ ਕੁਛ ਨੀ ਮੈਂ ਕਿਹਾ ਚਲੋ ਇੱਕ ਫੋਨ ਹੀ ਕਰ ਲਈਏ ਅਸੀਂ। ਫ੍ਰੀ ਹੋਈ ਸੀ, ਹਾਂਜੀ ਹੋਰ ਠੀਕ ਠਾਕ ਸਭ ਘਰ।
ਹਾਂਜੀ ਸਭ ਵਧੀਆ ਤੁਸੀਂ ਸੁਣਾਓ।
ਹਾਂਜੀ -ਹਾਂਜੀ, ਹਾਂਜੀ ਵਧੀਆ। ਹੋਰ ਮੰਮੀ ਪਾਪਾ ਠੀਕ ਨੇ ਤੁਹਾਡੇ।
ਹਾਂਜੀ ਸਭ ਵਧੀਆ। ਹੋਰ ਸਣਾਓ, ਕੀ ਬਣਿਆ ਫੇਰ ਅੱਜ।
ਅਸੀਂ ਅੱਜ ਛੋਲਿਆਂ ਦੀ ਦਾਲ ਬਣਾਈ ਸੀ।
ਆ ਬਸ ਹੁਣ।
ਅੱਛਾ। ਤੁਸੀਂ ਕਿੰਨਾ ਖਾਂਦੀ ਰੋਟੀ ਅੱਜ।
ਚਣਿਆ ਦਾਲ ਚ ਘੀਆ ਪਾਨੀ ਆ ਐਦਾਂ ਈ ਏ।
ਅੱਛਾ- ਅੱਛਾ।
ਹਾਂਜੀ।
ਹੋਰ।
ਬਸ ਵਧੀਆ, ਮੈਂ ਕਿਹਾ ਤੁਸੀਂ ਫੇਰ ਛੋਲਿਆਂ ਦੀ ਦਾਲ 'ਚ ਘੀਏ ਪਾ ਕੇ ਬਣਾਉਂਦੇ ਓ ਕੇ, ਐਦਾਂ ਈ ਬਣਾਉਂਦੇ ਓ।
ਨਹੀਂ-ਨਹੀਂ ਸਾਡੇ ਨਾ ਘੀਏ ਵਾਲੀ ਕੋਈ ਖਾਂਦਾ ਈ ਨੀ ਹੈਗਾ, ਨਾ ਘੀਏ ਵਾਲੀ ਨਾ ਬੈਂਗਣ ਵਾਲੀ, ਨਾ ਵੜੀਆਂ ਵਾਲੀ ਕੋਈ ਨੀ ਖਾਂਦਾ।
ਅੱਛਾ-ਅੱਛਾ।
ਹਾਂਜੀ ਵੈਸੇ ਮੈਨੂੰ ਤੇ ਬਹੁਤ ਸਵਾਦ ਲੱਗਦੀ, ਉਹ ਦਾਲ ਨਾ
ਹਾਂਜੀ ਓਹੀ ਓ ਟੇਸਟੀ ਲੱਗਦੀ ਐ, ਐਦਾਂ ਘੀਆ ਪਾਇਆਂ ਦਾ ਇਹਦੇ ਵਿੱਚ।
ਹਾਂਜੀ, ਕਈ ਵਾਰੀ ਮੈਂ ਤੇ ਪਾ ਕੇ ਬਣਾ ਲੇਨੀ ਆ, ਪਰ ਫੇਰ ਕੋਈ ਖਾਂਦਾ ਹੀ ਨਈ। ਫੇਰ ਫੈਦਾ ਕੀ ਬਣਾਣ ਦਾ। ਤੇ ਕੋਈ ਖਾਵੇ ਨਾ, ਹਾਂਜੀ। ਅਸੀਂ ਛੋਲੇ ਦਾਲ ਨਾਲ ਨਾ ਚਾਵਲ ਬੜੇ ਬਣ ਚਾਵਲ ਵੀ ਬਣਾਏ ਹੇਗੇ ਨਾ ਨਾਲ ਦਾਲ ਦੇ, ਹਾਂਜੀ-ਹਾਂਜੀ ਵਧੀਆ। ਬੜੇ ਸਵਾਦ ਲੱਗਦੇ ਨੇ, ਲੰਮ ਪਿਆਜਾਂ ਵਾਲੇ ਨਾ। ਬੜੇ ਸਵਾਦ ਲੱਗਦੇ ਨੇ ਚਾਵਲ।
ਦਾਲ ਨਾਲ ਚਾਵਲ ਤੇ ਸਵਾਦ ਲੱਗਦੇ ਈ ਨੇ, ਔਰ ਹਰ ਕੋਈ ਬਣਾਂਦਾ ਏਂ ਵੈਸੇ ਅਸੀਂ ਆਪ ਵੀ ਦਾਲ ਨਾਲ ਜ਼ਰੂਰ ਚਾਵਲ ਬਣਾਈ ਦੇ ਨੇ, ਜਦੋਂ ਰੋਟ ਰੋਟੀ ਖਾਣ ਦੇ ਦਿਲ ਨਾ ਕਰੇ, ਤੇ ਫੇਰ ਚਾਵਲ ਬਣਾ ਲਏ ਬਸ।
ਉਹੀਂ ਹੈਗਾ, ਹਾਂਜੀ ਹੋਰ ਸੁਣਾਓ।
ਬਸ ਵਧੀਆ।
ਹਾਂਜੀ, ਤੁਹਾਡੇ ਏਥੇ ਬਰਸਾਤ ਹੁੰਦੀ ਪਈ ਏ।
ਹਾਂਜੀ, ਬਹੁਤ
ਮੈਂ ਕਿਹਾ ਤੁਹਾਡੇ ਇੱਥੇ ਬਾਰਿਸ਼। ਅੱਛਾ ਨਹੀਂ ਸਾਡੇ ਤਾ ਨੀ ਹੁੰਦੀਂ ਵਈ, ਅੱਛਾ ਨਹੀਂ ਸਾਡੇ ਨੀ ਹੋ ਰੀ, ਸਾਡੇ ਬਹੁਤ ਧੁੱਪ ਨਿਕਲੀ ਦੀ ਸੀ ਏਥੇ।
ਅੱਛਾ। ਸਾਡੇ ਤੇ ਇੱਧਰ ਸਵੇਰ ਦੀ ਬਾਰਿਸ਼ ਹੋ ਰੀ, ਔਰ ਰੁੱਕ ਵੀ ਨੀ ਰਈ।
ਅੱ ਨਈ- ਨਈ ਸਾਡੇ ਨੀਂ ਹੈਗੀ। ਸਾਡੇ ਤ ਧੁੱਪ-ਧੁੱਪ ਨਿਕਲੀ ਵਈ ਸੀ ਨਾ। ਗਰਮੀ ਵੀ ਬ
ਅੱਛਾ-ਅੱਛਾ ਐਹ ਤੇ ਗੱਲ ਹੈ, ਗਰਮੀ ਜ਼ਿਆਦਾ ਸੀ ਬਲਕ ਸਾਨੂੰ ਤਾਂ ਠੰਡ ਪੈ ਗਈ, ਬਾਰਿਸ਼ ਹੋਈ ਨਾ। ਦੇਖੋ ਮੌਸਮ ਦਾ ਕੋਈ ਪਤਾ ਈ ਨਈ। ਚੱਲਦਾ, ਕੱਲ ਤੱਕ ਕਿੰਨੀ ਧੁੱਪ ਸੀ ਨਾ ਬਹੁਤ ਜ਼ਾਆਦਾ।
ਤੇ ਹਾਂਜੀ ਬਿਲਕੁ ਬਿਲਕੁਲ ਸਹੀ ਗੱਲ ਤੁਹਾਡੀ, ਕਿਉਂਕਿ ਧੁੱਪੋ ਨਿਕਲ ਹਾਂਜੀ-ਹਾਂਜੀ ਬਾਰਿਸ਼ ਆ ਜਾਵੇ ਤੇ ਫੇਰ ਧੁੱਪ ਨਿਕਲ ਜਾਂਦੀ ਏ। ਫੇਰ ਗਰਮੀ ਵੱਧ ਜਾਂਦੀ ਏ।
ਹਾਂਜੀ।
ਔਰ ਸੁਣਾਓ?
ਬਸ ਵਧੀਆ ਬਲਕਿ ਬਾਰਿਸ਼ ਹੋਈ ਦੀ ਏ ਤੇ ਮੇਰਾ ਦਿਲ ਸੀ ਮੈਗੀ ਬਣਾਵਾਂ। ਹੁਣ ਬਾਰਿਸ਼ ਇੰਨੀ ਸੀ ਜਾਨ ਤਾਂ ਹੈ ਈ ਨੀ ਕੋਈ ਹਿਸਾਬ ਕਿ ਜਾ ਕੇ ਲੈ ਕੇ ਆਵਾਂ, ਫਿਰ ਮੈਂ ਦਾਲ ਨਾਲ ਈ ਖਾਈ ਰੋਟੀ।
ਹਾਂਜੀ। ਨਈ ਸਵਾਦ ਲੱਗ ਲੱਗਦੀ ਏ ਮੈਗੀ ਮੇਰੇ ਆਪ ਬੱਚਿਆਂ ਨੇ ਸਵੇਰੇ ਬਣਾਈ ਸੀ ਤੇ ਖਾਂਦੀ ਦੁਪੈਰੇ। ਹਾਂਜੀ ਹੋਰ ਸੁਣਾਓ, ਹਾਂਜੀ। ਹੋਰ ਸ਼ੋਪਿੰਗ ਕਰਨ ਨੀ ਗਏ ਕਿਤੇ?
ਨਈ ਬਿਲਕੁੱਲ ਵੀ ਨੀ ਹਲੇ ਤੇ ਦੇਖੋ ਟਾਈਮ ਈ ਨੀ ਲੱਗਿਆ ਕਿ ਸ਼ੋਪਿੰਗ ਕਰਨ ਜਾਵਾਂ। ਸੋਚ ਤੇ ਰੀ ਸੀ ਵੈਸੇ ਜਾਵਾਂ, ਹਾਂਜੀ।
ਹਾਂਜੀ ਚਲੇ ਜਾਂਦੇ ਸਗੋਂ ਸੂਟ ਸਾਟ ਖ਼ਰੀਦ ਆਂਦੇ।
ਨਾ ਮੈਂ ਹੁਣ ਗਈ ਸੀ ਜਦੋਂ ਜੈਪੁਰ ਤੇ ਲੈ ਕੇ ਈ ਆਈ ਸੀ ਮੈਂ। ਕੁੁਰਤੇ ਈ ਲੈ ਕੇ ਆਈ ਸੀ 'ਤੇ ਇੱਕ ਬਲਕਿ ਸੂਟ ਮੇਰਾ ਨਿਕ ਹੋਰ ਐਦਾਂ ਈ ਪਿਆ ਮੈਂ ਪਾਇਆ ਵੀ ਨੀ, ਫਿਰ ਮੰਮਾ ਲੈਣ ਨੀ ਦਿੰਦੀ ਸੂਟ। ਮੰਮਾ ਕੈਂਦੇ ਤੂੰ ਪਾਣੇ ਤੇ ਹੈ ਨੀ। ਐਦਾਂ ਈ ਪਏ ਰੈਂਦੇ ਨੇ ਗੁਰਦੁਆਰੇ ਜਾਣਾ, ਨਈ ਪਾਨੀ ਆ ਬਟ ਐ ਵੇ ਨਾ ਕਿ ਜਿੱਦਾਂ ਗੁਰਦੁਆਰੇ ਜਾਣਾ ਏ ਤਾਂ ਪਾ ਲਿਆ ਜਾਂ ਕੋਈ ਉਦਾਂ ਓਕੇਜਨ ਹੋਏ ਕਿਸੀ ਦਾ ਕੋਈ ਫੈਮਿਲੀ ਫੰਕਸ਼ਨ ਹੋਏ ਤਾਂ।
ਹਾਂਜੀ-ਹਾਂਜੀ ਕਿਉਂਕਿ ਗੁਰਦੁਆਰੇ ਦੇ ਸੂਟ ਈ ਅੱਛੇ ਲੱਗਦੇ ਨੇ।
ਬਿਲਕੁੱਲ ਸਈ ਗੱਲ ਏ ਮੈਂ ਆਪ ਤਾਂ ਈ ਸੂਟ ਸਵਾਂਦੀ ਰੈਂਦੀ ਆ। ਚੱਲ ਗੁਰਦੁਆਰੇ ਜਾਵਾਂਗੀ ਤੇ ਪਾ ਜਾਗੀ। ਓ ਇੱਕ ਸੂਟ ਹਲੇ ਉਵੇਂ ਦਾ ਉਵੇਂ ਈ ਪਿਆ ਅਚਾਨਕ ਸਲਾਅ ਬਣਦੀ ਤੇ ਜਿੱਦਾਂ ਕੁੜਤਾ ਪਾਇਆ ਹੁੰਦਾ ਉਵੇਂ ਈ ਪਾ ਕੇ ਚਲੇ ਜਾਂਨੀ ਆ, ਸੂਟ ਨੂੰ ਫਿਰ ਪੈਲੇ ਪ੍ਰੈਸ ਕਰਨਾ ਪੈਂਦਾ ਐ।
ਸਾਡੇ ਆਪ ਮੇਰੀਆਂ ਬੇਟੀਆਂ ਗੁਰਦੁਆਰੇ ਜਾਣਾ ਸੂਟ ਈ ਪਾ ਕੇ ਜਾਂਦੀਆਂ ਨੇ।
ਅੱਛੇ ਲੱਗਦੇ ਨੇ ਸੂਟ ਨਾਲੇ ਦੇਖੋ ਰੋਵ ਵੀ ਵੱਖਰਾ ਹੁੰਦਾ ਏ।
ਕਿਉਂਕਿ ਇੱਕ ਵਾਰੀ ਨਾ ਏਨੂੰ।
ਇੰਨੇ ਟਾਈਪ ਟ ਬਣ ਗਏ ਨੇ ਵੀ ਜਿੱਦਾਂ ਜੇ ਮਰਜ਼ੀ ਸਵਾ ਲੋ।
ਹਾਂਜੀ ਅੱਜ-ਕੱਲ ਏ ਫਰਸ਼ੀ ਸਲਵਾਰਾਂ ਵਾਲੇ ਸੂਟ ਚੱਲੇ ਦੇ ਨੇ। ਹਾਂਜੀ ਲੈਸਾਂ ਨਾਲ ਜਿਆਦਾ ਟਰੈਂਡ ਏ ਹਾਂਜੀ।
ਹਾਂਜੀ ਬਿਲਕੁੱਲ ਪਾਕਿਸਤਾਨੀ ਲੂਕ ਆਂਦੀ ਐ ਫਰਸ਼ੀ ਸਲਵਾਰ ਸਵਾਲੋ ਤੇ।
ਹਾਂਜੀ-ਹਾਂਜੀ ਬਿਲਕੁੱਲ ਸਈ ਗੱਲ ਵਧੀਆ ਲੱਗਦੀ ਏ ਮੈਨੂੰ ਕਿਉਂਕਿ ਅੱਜ-ਕੱਲ ਸੂਟਾਂ ਦਾ ਬੜਾ ਈ ਟਰੈਂਡ ਏ। ਫਰਸ਼ੀ ਸਲਵਾਰਾ ਦਾ, ਲੈਸਾਂ ਵਾਲੇ ਸੂਟ।
ਹਾਂਜੀ। ਬਸ ਮੈਂ ਆਪ ਮੈਨੂੰ ਇੰਨਾ ਸ਼ੌਕ ਏ ਨਾ ਮੈਂ ਕੱਪੜੇ ਲਿਆ-ਲਿਆ ਕੇ ਰੱਖ ਲੈਂਨੀ ਆ 'ਤੇ ਸ ਓ ਰੈ ਜਾਂਦੇ ਨੇ ਤੀਨੇ। ਫੇਰ ਤਾਂ ਮੰਮਾ ਲੈਂ ਨੀ ਦਿੰਦੇ ਮੰਮਾ ਕੈਂਦੇ ਜੇੜੇ ਪੈਲੇ ਪਏ ਨੇ ਪਿਛਲੇ ਓ ਪਾ ਲੈ ਜਾਂ ਪੈਲੇ ਓ ਸਵਾ ਲੈ।
ਤੁਸੀਂ ਆਪ ਨੀ
ਫੇਰ ਲਈ, ਨਈ ਹਲੇ ਨੀ ਸਿੰਦੀ ਮੈਂ ਸਿੱਖਾਂਗੀ ਦੇਖੋ ਵੈਸੇ, ਸਟਿਚਿੰਗ ਵਗੈਰਾ ਨਾ।
ਅੱਛਾ ਹਾਂਜੀ ਨਹੀਂ ਸਿੱਖਣੀ ਬਹੁਤ ਜ਼ਰੂਰੀ ਏ। ਸਟਿਚਿੰਗ ਆਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹਾਂਜੀ। ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਮੈਨੂੰ ਆਪ ਆਉਂਦੀ ਮੈਂ ਆਪ ਆਪਣੇ ਬੱਚਿਆਂ ਦੇ ਆਪੇ ਸਿਉਂਦੀ ਆ ਹਾਂਜੀ-ਹਾਂਜੀ ਨਹੀਂ- ਨਹੀਂ ਆਉਣੀ ਚਾਹੀਦੀ ਏ ਸਟਚਿੰਗ।
ਤੇ ਤੁਹਾਡੇ ਕੋਲ ਆ ਜਾਗੀ ਐਵੇਂ ਫ਼ਿਰ ਮੈ ਆਪਣੇ ਸੂਟ ਰੱਖੇ ਦੇ ਨੇ
ਹਾਂ ਨਹੀਂ-ਨਹੀਂ ਆਣਾ ਜ਼ਰੂਰ ਆਉਣਾ ਤੁਸੀਂ।
ਚਲੋ ਸਹੀ ਹੈ ਮੈਨੂੰ ਨੀ ਪਤਾ ਤੁਸੀਂ ਸੂਟ ਸੀ ਦਿੰਦੇ ਹੋ।
ਨਹੀਂ-ਨਹੀਂ ਅਸੀਂ ਸੀਨੇ ਆ ਹਾਂ ਕੱਪੜੇ ਸੀਂਨੇ ਆ। ਨਈ ਤੁਸੀਂ ਆ ਜਾਨਾ ਕੋਈ ਨੀ।
ਕੋਈ ਨੀ ਮੈਂ ਸੁਆਵਾਂਗੀ।
ਹਾਂਜੀ ਨਹੀਂ ਤੁਸੀਂ ਲੈ ਆਣਾ।
ਕੋਈ ਨੀ ਮੈਂ ਲੈ ਕੇ ਆਵਾਂਗੀ। ਸੂਟ ਮੇਰੇ ਪਏ ਨੇ ਇੱਕ, ਦੋ ਤੇ ਤੁਹਾਡੇ ਕੋਲ ਹੀ ਸੁਵਾਵਾਂਗੀ ਫ਼ਿਰ ਮੈਂ
ਨਹੀਂ-ਨਹੀਂ ਤੁਸੀਂ ਲੈ ਆਣਾ ਤੁਹਾਨੂੰ ਸੀ ਦਾਂਗੇ ਕੋਈ ਨੀ।
ਹਾਂਜੀ। ਤੁਸੀਂ ਹਰ ਟਾਈਪ ਦੇ ਫਿਰ ਸੂਟ ਸੀ ਲੈਂਦੇ ਓ ਜਿੱਦਾਂ ਹੈਵੀ ਹੋਣ ਪਾਰਟੀ ਵੀਅਰ ਹੋਣ
ਹਾਂਜੀ -ਹਾਂਜੀ। ਹਾਂਜੀ। ਅਸੀਂ ਹਰ ਤਰ੍ਹਾਂ ਦੇ ਸੂਟ ਸੀ ਲੈਂਦੀ ਮੈਂ ਡਰੈਸਾਂ ਵਗੈਰਾ
ਚਲੋ ਵਧੀਆ। ਫਿਰ ਤੇ ਅੱਛਾ ਡਰੈਸਿਸ ਵੀ ਸੀ ਲੈਂਦੇ ਫਿਰ ਤੁਸੀਂ ਕੋਈ ਨੀ ਫਿਰ ਮੈਂ ਤੁਹਾਡੇ ਕੋਲ ਉਹ ਜਰੂਰ ਬਣਵਾਵਾਂਗੇ ਇੱਕ ਮਿਡੀ ਬਣਵਾਵਾਂਗੇ ਪੂਰੀ ਫੁੱਲ- ਫੁੱਲ ਲੈਂਥ ਵਾਲੀ ਜਿ ਦਾ ਫਰੋਕ ਵਾਲੀ
ਹਾਂਜੀ- ਹਾਂਜੀ ਨਹੀਂ ਅੱਗੇ ਆਪਾਂ ਸੀਤੀਆਂ ਸੀਤੇ ਸਿ ਆਏ ਦੇ ਸੀ ਨਾ ਮਿੱਡੀ ਮਤਲਬ ਕਿ ਫਰੋਕ ਟਾਈਪ, ਲੋਂਗ, ਹਾਂਜੀ ਕਾਫੀ ਸੀ ਸੀਤੇ
ਹਾਂਜੀ। ਚਲੋ ਵਧੀਆ
ਤੇ ਲੈ ਆਨਾ ਤੁਸੀਂ ਵੀ ਤੁਹਾਡੇ ਵੀ ਬਣਾ ਦਾਂਗੇ। ਹਾਂ ਜੀ ਕੋਈ ਨੀ ਮੈਂ ਕਿਹਾ ਤੁਸੀਂ ਵੀ ਲੈ ਆਨਾਂ ਨਾ, ਤੁਹਾਡੇ ਸੀ ਦਾਗੇ।
ਕੋਈ ਗੱਲ ਨੀ, ਮੈਂ ਲੈ ਕੇ ਆਵਾਂਗੀ ਦੇਖੋ ਆਵਾਂਗੀ ਤੁਹਾਡੇ ਕੋਲ ਥੋੜੇ ਦਿਨਾਂ ਤੱਕ ਨਾ
ਹਾਂਜੀ। ਨਹੀਂ -ਨਹੀਂ ਕੋਈ ਲੈ ਆਨਾ ਤੁਸੀਂ, ਹਾਂਜੀ ਪਰ ਤੁਹਾਨੂੰ ਇੰਨੀ ਜਲਦੀ ਨੀ ਮਿਲਣਗੇ ਕੱਪੜੇ ਕਿਉਂਕਿ ਪੰਦਰਾਂ- ਵੀਹ ਦਿਨ ਲੱਗ ਜਾਣਗੇ।
ਕੋਈ ਗੱਲ ਨੀ, ਤੇ ਮੈਂ ਤੁਹਾਨੂੰ ਸੂਟ ਹੀ ਦੇ ਕੇ ਜਾਵਾਂਗੀ ਨਾ ਜਿਹਨਾਂ ਨੂੰ ਹਲੇ ਮਤਲਬ ਮੈਂ ਪਾ ਕੇ
ਨਹੀਂ- ਨਹੀਂ ਤੁਸੀਂ ਹਾਂਜੀ। ਤੁਹਾਨੂੰ -ਤੁਹਾਨੂੰ ਅਸੀਂ ਮਨਾ ਨਹੀਂ ਕਰਦੇ ਹੈਗੇ ਵੀ ਦੇ ਜਨਾ ਸੀ ਦਾਂਗੇ ਤੁਹਾਡੇ ਸੂਟ ਪਰ ਫਿਰ ਵੀ ਵੀਹ ਦਿਨ ਤੁਸੀਂ ਲਗਾ ਲੈਣਾ ਵੀਹ ਦਿਨ ਹਾਂਜੀ ਹ
ਕਿ ਟਾਈਮ ਹੋਣਾ ਚਾਹੀਦਾ ਬੰਦੇ ਕੋਲ ਤਾਂ ਹੀ ਬੰਦਾ ਸੀਂਦਾ ਏ
ਹਾਂਜੀ ਹਾਂਜੀ
ਕੋਈ ਨੀ ਮੈਂ ਲੈ ਕੇ ਆਵਾਂਗੀ ਫਿਰ, ਬਸ ਵਧੀਆ ਹੁਣ ਤੇ ਦੇਖੋ ਹੇਲੇ ਬੈਠੇ ਉਠੀ ਸੀ ਬਸ
ਹੋਰ ਸਣਾਉ
ਤੁਸੀਂ ਸੁਣਾਓ, ਬਸ ਵਧੀਆ।
ਹਾਂਜੀ- ਹਾਂਜੀ ਹੋਰ ਘਰ ਸਭ ਰੋਟੀ ਖਾ ਲਈ ਸਭ ਨੇ
ਹਾਂਜੀ ਖਾ ਲਈ ਸਭ ਨੇ ਹੁਣੇ ਹੀ ਖਾਈ ਆ ਜਸਟ ਇੰਨੇ ਚ ਤੁਹਾਡੀ ਕੋਲ ਆ ਗਈ ਮੈਂ ਕਿਹਾ ਚਲੋ ਮੈਂ ਗੱਲ ਕਰ ਲਵਾਂ।
ਅੱਛਾ ਜੀ।
ਹਾਂਜੀ, ਓਈ ਨਾ ਕੱਲ ਵੀ ਗੱਲ ਨੀ ਹੋਈ ਤੁਆਡੇ ਨਾਲ। ਮੈਂ ਐਕਚੁਲੀ ਬੀਜੀ ਸੀ, ਤੇ ਪੈਲੇ ਰੋ ਰੋਟੀ ਲੇਟ ਖਾਈ ਫਿਰ ਮੈਨੂੰ ਐ ਸੀ ਵੀ ਮੈਂ ਕੋਲ ਕਰਾਂ ਤੇ ਤੁਸੀਂ ਵੀ ਫਰੀ ਨਾ ਹੋਵੋ। ਫਿਰ ਮੈਂ ਤਾਂ ਕੀਤੀ ਨੀ।
ਜੇ ਵੀ ਹੁੰਦਾ ਨਾ ਕਈ ਵਾਰੀ ਮੈਂ ਵੀ ਕੰਮ ਲੱਗੀ ਹੁੰਦੀ ਆਂ।
ਓਹੀ ਪਤਾ ਨੀ ਹੁੰਦਾ ਨਾ ਅਗਲਾ ਬੰਦਾ ਕੰਮ ਕਰਦਾ ਹੋਏ ਜਾਂ ਕੀ ਕਰ ਰਿਆ।
ਬਿਲਕੁਲ ਸਈ ਗੱਲ।
ਹੋਰ
ਹੋਰ ਸੁਨਾਓ
ਬਸ ਕੁਛ ਨੀ, ਦੇਖੋ ਹੁਨ
ਹੋਰ
ਬਸ ਹੁਨ ਸੋਨ ਦੀ ਤਿਆਰੀ ਕਰਾਂਗੇ, ਹਾਂਜੀ ਸਬ ਵਦੀਆ ਠੀਕ ਨੇ ਭਰਾ। ਓਨੇ ਵੀ ਹੁਨ ਦੇਖੋ, ਲੱਗੇਆ ਦਾ ਆਪਨੀ ਸਟੱਡੀਜ਼ ਵਿੱਚ।
ਅੱਛਾ-ਅੱਛਾ ਓ ਕੇੜੀ ਕਲਾਸ ਚ ਹੋਏਆ ਤੁਆਡਾ ਭਰਾ।
ਪਲੱਸ ਵੰਨ ਵਿਚ।
ਅੱਛਾ। ਵੈਸੇ ਕੀ ਰੱਖੇਆ ਓਨੇ, ਵੀ ਕੇੜਾ ਸਬਜੈਕਟ ਰੱਖੇਆ। ਅੱਛਾ-ਅੱਛਾ।
ਓ ਵੀ ਜਾਂਦਾ ਟਵੀਸ਼ਨ, ਦੋ ਟੂਸ਼ਨ ਜਾਂਦਾ ਏ। ਹਾਂਜੀ
ਤੇ ਵੈਸੇ ਐ ਪੜਦਾ ਕਿੱਦਰ ਏ, ਐਦਰ ਈ ਪੜ੍ਹਦਾ।
ਹਾਂਜੀ ਐਦਰ ਈ ਐ ਸਾਡੇ ਅ ਵਦੀਆ ਸਕੂਲ ਆ ਐਦਰ। ਬੁੜੀਆ ਰੋਡ ਤੇ ਓਦਰ ਜਾਂਦਾ ਓ, ਹਾਂਜੀ ਇੰਗਲਿਸ਼ ਮੀਡੀਅਮ ਈ ਏ ਬੜਾ ਅੱਛਾ ਸਕੂਲ ਐ ਔਰ ਇੱਕ ਓਨਾਂ ਦੇ ਤੇ ਬਈ ਇੰਨੀ ਇੰਪੋਟੈਂਸ ਦਿੱਤੀ ਦੀ ਐ ਨਾ ਐਜੂ ਕੇਸ਼ਨ ਨੂੰ ਕੇ ਕੋਈ ਹੋਰ ਜੇੜੀ ਹੁੰਦੀ ਈ ਨੀ ਆਲਤੂ ਫਾਲਤੂ ਕੁਛ ਵੀ ਨੀ ਹੁੰਦਾ। ਓਦਾਂ ਟਰਿਪ ਵਗੈਰਾ ਵੀ ਜਾਂਦੀ ਤੇ ਓ ਵੀ ਐਜੂਕੇਸ਼ਨਲ ਟਰਿਪ ਜਾਂਦੀ ਐ।
ਹਾਂਜੀ-ਹਾਂਜੀ। ਪਤਾ ਕੀ ਗੱਲ ਹੁੰਦੀ ਐ ਅੱਜ-ਕੱਲ ਪੜਾਈ ਦੀ ਬੋਤ ਜਾਦਾ ਵੈਲਿਊ ਐ ਬੋਤ ਈ ਜਾਦਾ, ਹਾਂਜੀ ਤੁਸੀਂ ਪੜ ਚੁੱਕੇ ਓਂ।
ਚਲੋ ਚੰਗਾ ਫੇਰ ਸਸਰੀ ਕਾਲ ਹਨਾ ਬਾਦ ਚੋਂ ਕਰਦੇ ਆਂ ਕੱਲ। ਠੀਕ ਏ, ਹਾਂਜੀ।